ਹੈਲੋ, ਭੈਣ ਜੀ ਸਤਿ ਸ਼੍ਰੀ ਅਕਾਲ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਹੋਰ ਕੀ ਹਾਲ-ਚਾਲ ਹੈ ਤੁਹਾਡਾ
ਤੁਸੀਂ ਸੁਣਾਓ ਕੀ ਕੀਤਾ, ਦਿਨ ਤੁਹਾਡਾ ਦਿਨ ਕਿਵੇਂ ਦਾ ਗਿਆ ਅੱਜ
ਰਾਤ ਨੀ ਦਾ ਗੀ, ਹੈਲੋ
ਹਾਂਜੀ ਭੈਣ ਜੀ, ਕਿਵੇ ਰਿਹਾ ਤੁਹਾਡਾ ਅੱਜ ਦਾ ਦਿਨ?
ਕੀ ਕਰਦੇ ਹੋ ਤੁਸੀਂ ਅੱਜ ਕੱਲ੍ਹ?
ਕੁਝ ਨਹੀਂ ਭੈਣ ਜੀ, ਬਸ ਫ਼ੋਨ 'ਤੇ ਈ। ਹੋਰ ਦੱਸੋ ਕਿਵੇ ਲੱਗਿਆ ਤੁਹਾਡਾ ਅੱਜ ਦਾ ਦਿਨ?
ਬਸ ਜੀ। ਸਈ ਨਿਕਲਿਆ ਐ ਬੈਠੇ ਸੀ। ਕਦੇ ਇੱਥੇ ਬੈਠੇ ਕਦੇ ਉੱਥੇ ਬੈਠੇ
ਅੱਛਾ ਭੈਣ ਜੀ।
ਹਾਂਜੀ-ਹਾਂਜੀ ਫਿਰ ਲੰਚ ਲੁਚ ਬਣਾਇਆ ਫਿਰ ਉਸ ਤੋਂ ਬਾਦ ਫੇਰ ਆਪਣਾ ਬਸ ਬੈਠੇ ਹੋਏ ਸੀ ਗੱਲਾਂ-ਬਾਤਾਂ ਕਰਦੇ ਪਏ ਸੀ ਫਿਰ ਮੈਂ ਕਿਹਾ, ਚਲੋ ਭੈਣ ਜੀ ਨੂੰ ਫ਼ੋਨ ਕਰਾ। ਕੀ ਹਾਲ-ਚਾਲ ਐ ਭੈਣ ਜੀ ਨੂੰ?
ਹਾਂਜੀ ਭੈਣ ਜੀ। ਅੱਜ ਤਾਂ ਬੜਾ ਅੱਛਾ ਦਿਨ ਲੱਗਿਆ ਸਵੇਰੇ ਉੱਠੇ ਦੇ ਫਿਰ ਉਸ ਤੋਂ ਬਾਅਦ ਐਕਸਰਸਾਈਜ਼ ਕੀਤੀ ਸੀ। ਫਿਰ ਐਕਸਰਸਾਈਜ਼ ਕਰਨ ਤੋ ਬਾਦ ਫਿਰ ਰੋਟੀ-ਪਾਣੀ ਖਾਧੀ ਤੇ ਉਸ ਤੋਂ ਬਾਦ ਫਿਰ ਥੋੜ੍ਹਾ ਬਹੁਤਾ, ਇੱਧਰ-ਉੱਧਰ ਘੁੰਮਣ-ਫਿਰਣ ਚਲੇ ਗਏ ਪ੍ਰੀਤ ਭੈਣ ਜੀ, ਆਪਾ ਸ਼ਾਮ ਪਈ ਤਾਂ ਫਿਰ ਖੇਲਣ ਗਏ ਆਊਟਡੋਰ ਗੇਮਸ ਖੇਡ ਤਾਂ ਪਏ ਸੀ ਪਰ ਕਦੇ-ਕਦੇ ਪਲੇਅਰ ਦੇ ਵਿਚ ਨੋਕ-ਝੋਕ ਨੋਕ-ਝੋਕ ਤਾਂ ਹੋ ਜਾਂਦੀ ਐ, ਭੈਣ ਜੀ। ਕਈ ਪਲੇਅਰਸ ਗੱਲ ਨੀ ਮੰਨਦੇ ਫਿਰ ਨਾ ਬੜੀ ਲੜਾਈਆਂ ਵੀ ਹੋ ਜਾਂਦੀਆਂ ਕੀ ਵਾਰੀ
ਅੱਛਾ ਭੈਣ ਜੀ, ਅੱਛਾ ਆਊਟਡੋਰ ਗੇਮਾਂ ਖੇਡਦੇ ਔ ਤੁਸੀ? ਤੁਸੀਂ ਕਿਹੜੀ-ਕਿਹੜੀ ਗੇਮ ਖੇਡਦੇ ਔ ਆਊਟਡੋਰ?
ਅੱਜ ਤਾ ਬੇਟਮਿਟਨ ਈ ਖੇਲਿਆ ਸੀ ਭੈਣ ਜੀ। ਇੱਕ ਪਲੇਅਰ ਸੀ ਉਨੂੰ ਖੇਡਣਾ ਨੀ ਆ ਰਿਹਾ ਸੀ ਮੈਂ ਕਿਹਾ ਚੱਲੋ ਮੈਂ ਸਿਖਾ ਦਿੰਨੀ ਆ। ਕਿਵੇਂ ਖੇਲਦੇ ਐ?
ਹਾਂਜੀ-ਹਾਂਜੀ।
ਚਲੋ, ਮੈਂ ੳਨੂੰ ਸਿਖਾ ਦਾ ਕੋਸ਼ਿਸ਼ ਕਿਤਾ ਅੱਗੋਂ ਪਲੇਅਰ ਐਨਾ ਬਤਮੀਜ ਐ ਸਿੱਖਦਾ ਈ ਨੀ। ਹੱਸੀ ਜਾਵੇ ਉਪਰੋ ਤੇ ਬੈਡਮਿੰਟਨ ਨੁੰ ਕਿਸੀ ਹੋਰ ਐਗਲ ਤੋ ਫੜੇ ਇੱਥੋਂ ਫੜ ਇੱਥੋਂ ਫੜ ਚਾਰ ਵਾਰੀ ਕੇ ਤਾ ਪਰ ਔਨੇ ਫੜਿਆ ਈ ਨੀ ਮੈ ਕਿਆ ਜਾ ਤੁੰ ਇਕਨਾ ਨੀ ਫਿਰ ਮੈਂ ਤੈਨੂੰ ਖਿਲਾਣਾ? ਹੈ ਫਿਰ ਉਹ ਰੋਣ ਲੱਗ ਗਿਆ, ਭੈਣ ਜੀ। ਫਿਰ ਉਸ ਤੋਂ ਬਾਦ
ਬੱਚੇ ਤਾਂ ਥੋੜੇ ਐਵੇਂ ਈ ਹੁੰਦੇ ਹਨ, ਭੈਣ ਜੀ ਉਹਨਾਂ ਨੂੰ ਸਮਝਾਉਣਾ-ਬੁਝਾਉਣਾ ਵੀ ਪੈਂਦਾ ਐ।
ਬੜਾ ਸਮਝਿਆ ਭੈਣ ਜੀ ਹੈ। ਫਿਰ ਉਸ ਤੋਂ ਬਾਅਦ ਜਦੋ ਆਪਾ ਖੇਲਣ ਲੱਗ ਗਏ ਦੂਸਰੇ ਪਲੇਅਰ ਨਾਲ ਸਾਨੂੰ ਤੰਗ ਕਰੀ ਜਾਂਦਾ ਸੀ, ਭੈਣ ਜੀ ਫੇਰ ਫੇਰ ਔ ਸਾਨੂੰ ਗੱਦੀ ਗੱਦੀ ਜਿਵੇਂ ਬੋਲਦੇ ਐ ਉਵੇਂ ਬੋਲਣ ਲੱਗ ਗੇ ਮਾਰਨ ਲੱਗ ਗੇ। ਫਿਰ ਭੈਣ ਜੀ ਬੜਾ ਈ ਜ਼ਿਆਦਾ ਡਰਾਮਾ
ਹੋਰ ਸੁਣਾਓ ਭੈਣ ਜੀ? ਬੱਚੇ ਤਾਂ ਐਵੇਂ ਈ ਹੁੰਦੇ ਨੇ। ਤੁਸੀਂ ਸੁਣਾਓ ਜੀ, ਤੁਸੀਂ ਹੋਰ ਕਿਹੜੀ ਗੇਮ ਵਿੱਚ ਇੰਟਰੈਸਟ ਹੈ? ਤੁਹਾਡਾ ਬੈਡਮਿੰਟਨ ਤੋ ਇਲਾਵਾ
ਪੀਰੀਅਨੀਸ ਤੋਂ ਬਾਦ ਮੈਂ ਤਾਂ ਔਨਲਾਈਨ ਗੇਮਾਂ ਈ ਖੇਲਣਾ ਪ੍ਰੈਫਰ ਕਰਾਂਗੀ, ਭੈਣ ਜੀ।
ਅੱਛਾ, ਭੈਣ ਜੀ।
ਹਾਂਜੀ ਭੈਣ ਜੀ, ਔਨਲਾਈਨ। ਬਸ ਭੈਣ ਜੀ, ਹੁਣ ਅੰਦਰ ਆ ਕੇ ਫੇਰ ਕਿਚਨ 'ਚ ਥੋੜ੍ਹਾ ਕੰਮ ਕੀਤਾ, ਪਾਪਾ ਦੇ ਨਾਲ ਹੈਲਪ ਕਰਾਈ, ਫੇਰ ਹੈਲਪ ਕਰਾਣ ਤੋਂ ਬਾਦ ਅਪਾਂ ਨਾਤੇ-ਧੋਤੇ ਆਂ। ਹੁਣ ਬਜਾ ਬਜ਼ਾਰ ਗਏ ਸੀ ਥੋੜ੍ਹਾ। ਪਨੀਰ ਵਗੈਰਾ ਲੈ ਕੇ ਆਏ ਆਂ, ਭੈਣ ਜੀ।
ਅੱਛਾ ਅੱਛਾ, ਭੈਣ ਜੀ ਠੀਕ ਏ। ਹੋਰ ਸੁਣਾਓ, ਤੁਸੀਂ? ਕੀ ਖਾਣਾ ਪਸੰਦ ਕਰਦੇ ਔ? ਜਿਵੇਂ ਤੁਸੀਂ ਕਿਆ ਪਨੀਰ ਲੈ ਕੇ ਆਏ ਔ। ਵੈੱਜ ਖਾਣਾ ਅੱਜ ਪਸੰਦ ਕਰਦੇ ਔ, ਨੋਨਵੈਜ ਖਾਣਾ?
ਭੈਣ ਜੀ ਮੈਨੂੰ ਦੋਨੋਂ ਈ ਬੜੇ ਪਸੰਦ ਨੇ ਵੈਜ ਵੀ ਤੇ ਨੋਨਵੈਜ ਵੀ ਵੈਣ ਉੰਚ ਨੋਨਵੈੱਜ ਤਾਂ ਚਲੋ ਕੁਛ ਥੋੜ੍ਹਾ ਜੈਦਾ ਪਸੰਦ ਐ। ਵੈਜ ਦੇ ਨਾਲੋ ਨਾ, ਹਾਂਜੀ ਭੈਣ ਜੀ ਕੁਛ ਨਾ ਹੋਏ
ਔ ਨੇ ਸਾਡੇ ਨੂੰ ਸਾਡੇ ਅਸਤੇ ਕੀ ਲਾਭ ਨੇ? ਨੋਨ ਵੈੱਜ ਖਾਣ ਦੇ। ਜਿਵੇਂ ਹੁਣ ਤੇ ਵੈੱਜ ਪਨੀਰ ਇਚ ਪ੍ਰੋਟੀਨ ਹੁੰਦੈ, ਨੋਨ ਵੈੱਜ ਏਚ ਪ੍ਰੋਟੀਨ ਹੀਂ ਹੁੰਦਾ ਹੋਏਗਾ ਹੋਰ
ਹਾਂਜੀ ਭੈਣ ਜੀ, ਨੋਨ ਵੈਜ ਵਿੱਚ ਵੀ ਪ੍ਰੋਟੀਨ ਹੀ ਹੁੰਦੈ। ਚਿਕਨਸ ਦੇ ਵਿੱਚ ਹੁੰਦੈ ਤੇ ਐਗਸ 'ਚ ਵੀ ਪ੍ਰੋਟੀਨ ਹੁੰਦੈ। ਜਿੰਨੇ ਵੀ ਐਕਸਰਸਾਈਜ਼ ਕਰਦੇ ਬੰਦੇ ਓਹ ਚਿਕਨ ਤੇ ਐਗ ਖਾਂਦੇ ਹੀ ਖਾਂਦੇ।
ਅੱਛਾ ਅੱਛ ਮੈਂ ਨਹੀਂ ਮੈਂ ਕਿਸੇ ਕੋਲ ਸੁਣਿਆ ਸੀ ਨਾ ਭਈ ਜਿਵੇਂ ਕਿਸੀ ਦੀ ਅੱਖਾਂ ਦੀ ਰੋਸ਼ਨੀ ਥੋੜ੍ਹੀ ਕਮਜ਼ੋਰ ਹੋਏ। ਅਤੇ ਓਨਾਂ ਨੂੰ ਅ ਮੱਛੀ ਖਾਣੀ ਚਾਈਦੀ ਏ।
ਹਾਂਜੀ ਭੈਣ ਜੀ, ਹਾਂਜੀ। ਭੈਣ ਜੀ ਫਿਸ਼ ਖਾਣ ਨਾਲ ਕਾਫੀ ਇਫੈਕਟ ਪੈਂਦੈ। ਕਿਉਂਕਿ, ਫਿਸ਼ ਦੇ ਵਿੱਚ ਓਮੇਗਾ ਥ੍ਰੀ ਹੁੰਦੈ। ਤੇ ਓ ਆਇਸ ਦੇ ਲਈ ਬੈ ਨੀਫਿਕ ਹੁੰਦੈ, ਜਿਨਾਂ ਦੀ ਆਇਸ ਕਮਜ਼ੋਰ ਹੁੰਦੀ ਐ ਨਾ ਓਹ ਖਾ ਸਕਦੇ ਨੇ, ਓਨਾਂ ਦ ਦੀ ਆਈਸਾਈਟ ਅੱਛੀ ਹੋ ਜਾਏਗੀ। ਕੈਰੇਟਸ ਵੀ ਖਾ ਸਕਦੇ ਔ। ਕੈਰੇਟਸ ਦਾ ਜੂਸ ਵੀ ਪੀ ਸਕ ਦੇ ਓ।
ਹਾਂਜੀ, ਹਾਂਜੀ।
ਮੈਂ ਬਲਕੇ ਵੇਟ ਲੋਜ਼ ਅਸਤੇ ਕਿਸੇ ਨੂੰ ਡਾਇਟ ਮੰਗੀ ਸੀ ਓਨਾਂ ਨੇ ਮੈਨੂੰ ਦੱਸਿਆ ਪੈਲੇ ਅਸੀ ਤੁਸੀਂ ਅਰਲੀ ਮੋਰਨਿੰਗ ਉੱਠੋ। ਸਵੇਰੇ-ਸਵੇਰੇ ਉੱਠੋ, ਥੋੜ੍ਹੀ ਸੈਰ ਕਰੋ। ਫੇਰ ਤੁਸੀਂ ਅਪਣਾ ਬੱ ਬਦਾਮ ਖਾਓ ਚਾਰ-ਪੰਜ, ਔਲਮੰਡਸ ਖਾਓ। ਤੇ ਆਲਮੰਡਸ ਖਾਓ ਤੇ ਅਪਣਾ ਨਿੰਬੂ ਅ ਥੋੜ੍ਹਾ ਵਾਮ ਵਾਟਰ ਇਚ ਸੈ਼ਦ, ਨਿੰਬੂ ਪਾ ਕੇ ਪੀਓ ਖਾਲੀ ਪੇਟ।
ਖੰਡ ਨੀ ਪਾਨੀ ਭੈਣ ਜੀ ਏਦਾਂ ਈ।
ਖੰਡ ਤੇ ਮੈਂ ਭੈਨ ਜੀ ਕੇਆ ਨੀ ਸੈ਼ਦ ਕਈ ਐ।
ਅੱਛਾ-ਅੱਛਾ ਠੀਕ ਐ ਬੈਨ ਜੀ।
ਸੈ਼ਦ ਔਰ ਨਿੰਬੂ ਹਾਂਜੀ, ਨਿੰਬੂ ਔਰ ਸੈ਼ਦ ਪਾ ਕੇ ਅਸੀਂ ਪੀਨੀ ਏ ਸਬ ਤੋਂ ਪੈਲੇ ਮੋਰਨਿੰਗ ਵਿਚ। ਫੇਰ ਓਸ ਤੋਂ ਬਾਦ ਅਸੀਂ ਪੰਜ-ਛੇ ਬਦਾਮ ਖਾਨੇ ਨੇ ਭਿੱਜੇ ਹੋਏ। ਫੇਰ ਓਸ ਤੋਂ ਬਾਦ ਅਜ ਅਗਰ ਅਸੀਂ ਚਾਅ ਦੇ ਸ਼ੌਕੀਨ ਆਂ ਤੇ ਅਸੀਂ ਬਿਲਕੁੱਲ ਫਿੱਕੀ ਚਾਹ ਪੀ ਸਕਦੇ ਆਂ ਮਤਲੱਬ ਹੁਨ ਜੋ ਨਈਂ ਮਿੱਠ ਮਿੱਠਾ ਖਾ ਸਕਦੇ, ਮਿੱਠਾ
ਤੁਸੀਂ ਗ੍ਰੀਨ ਟੀ ਵੀ ਪੀ ਸਕਦੇ ਓਂ ਜਾਂ ਲੈਮਨ ਟੀ ਵੀ ਪੀ ਸਕਦੇ ਓਂ ਕਿਓਂਕਿ ਜੇ ਤੁਸੀਂ ਮਿਲਕ ਆਲੀ ਏਈ ਪੀ ਸਕਦੇ ਓਂ ਵੋਟਰ ਵਾਲੀ, ਕਿਓਂਕਿ ਮਿਲ ਜੇ ਪਾਓਂਗੇ ਤਾਂ ਓ ਤਾਂ ਫੈਟ ਹੋਏਗੀ ਫੇਰ ਤੁਹਾਨੂੰ ਫੈਟ ਕ ਦੇਏਗੀ।
ਹਾਂਜੀ-ਹਾਂਜੀ ਏਹ ਤਾਂ ਹੈ ਐ ਤੇ ਗੱਲ ਹੈਗੀ ਏ। ਲੇਕਿਨ ਚਾਅ ਦੀ ਆਦਤ ਹੁਨ ਇੱਕੋ ਦਮ ਤਾਂ ਜਾਏਗੀ ਨੀ ਹੌਲੀ-ਹੌਲੀ ਚਾਅ ਦੀ ਆਦਤ ਛੁੱਟੇਗੀ।
ਹਾਂਜੀ ਭੈਨ ਜੀ ਓ ਤਾਂ ਹੈਗੀ ਵੀ ਐ, ਪਰ ਮਿਲ ਮਿਲਕ ਨੂੰ ਅੋਵਾਇਡ ਕਰ ਲਿਆ ਕਰੋ ਤੁਸੀਂ।
ਕੋਈ ਨੀ ਭੈਨ ਜੀ, ਹੌਲੀ-ਹੌਲੀ-ਹੌਲੀ-ਹੌਲੀ ਥੋੜ੍ਹਾ ਪੈਲੇ ਘੱਟ ਕਰਾਂਗੇ ਘੱਟ ਫਿਰ ਹੋਲੀ-ਹੋਲੀ ਛੋੜ ਸਕਦੇ ਆਂ ਇੱਕੋ ਦਮ ਵੀ ਨੀ ਮੈਂ ਛੱਡ ਸਕਦੀ ਇੱਕੋ ਦਮ ਅੱਛਾ-ਅੱਛਾ ਠੀਕ ਐ ਚਲੋ ਫਿਰ ਮੈਂ ਓਈ ਮਾਰਕੀਟ ਜਾਵਾਂਗੀ ਲੋ ਫੈਟ ਮਿਲ ਮਿਲਕ ਲੈ ਆਵਾਂਗੀ, ਉਸ ਤੋਂ ਬਾਦ ਓਨਾਂ ਨੇ ਮੈਨੂੰ ਦੱਸੇਆ ਕਿਆ ਸੀ ਕੀ ਜਿਵੇਂ ਤੁਆਨੂੰ ਭੁੱਖ ਲੱਗੀ ਐ ਤੁਸੀਂ ਨਾਸ਼ਤਾ ਬਿਲਕੁੱਲ ਨੀ ਛੱਡਨਾ। ਕਈ ਕੀ ਕਰਦੇ ਨੇ ਨਾਸ਼ਤਾ ਛੱਡ ਦਿੰਦੇ ਨੇ ਨਾਸ਼ਤਾ ਨੀ ਛੱਡਨਾ ਨਾਸ਼ਤਾ ਖਾਵਾਂਗੇ ਤਾਂ ਸਾਡੇ ਚ ਐਨਰਜੀ ਆਏਗੀ।
ਹਾਂਜੀ ਭੈਨਜੀ ਕਿਓਂਕਿ ਖਾਨੇ ਦੇ ਨਾਲ ਤਾਂ ਐਨਰਜੀ ਆਏਗੀ। ਖਾਨਾ ਨੀ ਖਾਵਾਂਗੇ ਤਾਂ ਐਨਰਜੀ ਲੋਅ ਰਏਗੀ।
ਕਰੋਗੇ ਤੇ ਤਾਨੂੰ ਐਨਰਜੀ ਆਏਗੀ ਤੇ ਓ ਐਨਰਜੀ ਨਾਲ ਈ ਤੁਸੀਂ ਆਪਨਾ ਸਾਰਾ ਦਿਨ ਦਾ ਕੰਮ ਕਰਨਾ ਐ ਐਨਰਜੀ ਹੋਏਗੀ ਤਾਂ ਤਾਡੇ ਸਰੀਰ ਵਿੱਚ, ਤੁਸੀਂ ਪਰਾਂਠੇ ਐ ਨਈ ਖਾਨੇ, ਤੁਸੀਂ ਚਿੱਲਾ ਖਾ ਸਕਦੇ ਓਂ ਮੂੰਗ ਦਾ ਚਿੱਲਾ ਖਾਓ, ਪੋਹਾ ਖਾਓ, ਸਾਬੂ ਦਾਨਾ ਖਾਓ ਐਹ ਚੀਜ਼ਾਂ ਤੁਸੀਂ ਖਾ ਸਕਦੇ ਓਂ, ਹਾਂਜੀ ਕੈਂਦੇ ਸੀ ਫੇਰ ਬਾਰ੍ਹਾਂ ਵਜੇ ਕੋਲ ਓਨਾਂ ਨੇ ਜਿਵੇਂ ਮੈਨੂੰ ਡਾਇਟ ਪਲੈਨ ਦੱਸੇਆ ਕੈਂਦੇ ਫਿਰ ਬਾਰਾਂ ਵਜੇ ਕੋਲ ਨਾ ਤੁਸੀਂ ਕੀ ਕਰਨਾ ਬਾਰਾਂ ਵਜੇ ਕੋਲ ਤੁਸੀਂ ਆਪਨਾ ਓ ਲੈਨੈ ਇੱਕ ਫਰੂਟ ਕੋਈ ਵੀ ਤੁਸੀਂ ਫਰੂਟ ਖਾ ਸਕਦੇ ਓਂ ਬਾਰਾਂ ਵਜੇ ਕੋਲ। ਫਿਰ ਉਸ ਤੋਂ ਬਾਦ ਤੁਸੀਂ ਪਾਨੀ ਖੂਬ ਪੀਨੈ ਕਿਓਂਕਿ ਤੁਆਨੂੰ ਡੀਹਾਈਡਰੇੇਸ਼ਨ ਨਾ ਹੋ ਜਾਏਗੀ।
ਡੀਟੋਕਸ ਵਾਟਰ ਪੀਆ ਕਰੋ ਭੈਨ ਜੀ ਜਿੱਦਾਂ ਖੀਰੇ ਵਗੈਰਾ ਪੁਦੀਨਾਂ ਵਾਲਾ। ਨੀ ਨੀ ਹੁੰਦਾ ਜੇੜੇ ਓ ਜ਼ਾਦਾ ਛੇਤੀ ਇਫੈਕਟ ਪਾਂਦੇ ਨੇ ਫੈਟ ਲੂਜ਼ ਲਈ।
ਠੀਕ ਐ, ਬਸ ਫਿਰ ਉਸ ਤੋਂ ਬਾਦ ਓਨਾਂ ਨੇ ਕਿਆ ਲੰਚ ਚ ਤੁਸੀਂ ਲੰਚ ਤੋਂ ਪੈਲਾਂ ਤੁਸੀਂ ਇੱਕ ਪਲੇਟ ਸੈਲਡ ਖਾਨਾ ਈ ਖਾਨੈ।
ਹਾਂਜੀ-ਹਾਂਜੀ ਭੈਨਜੀ ਓ
ਲੰਚ ਤੋਂ ਪੈਲੇ ਹਾਂਜੀ ਇੱਕ ਪਲੇਟ ਆਪਾਂ ਸੈਲੇਡ ਖਾਨੈ ਲੰਚ ਤੋਂ ਪੈਲੇ ਫੇਰ ਅਸੀਂ ਲੰਚ ਜੋ ਆਪਾਂ ਖਾਣਾ ਚਾਹਨੇ ਆਂ ਲੰਚ ਚ ਉਹ ਖਾਣੈ। ਉਸ ਤੋਂ ਬਾਅਦ ਸ਼ਾਮ ਦੀ ਚਾਹ ਸ਼ਾਮ ਦੀ ਚਾਹ ਤੁਸੀਂ ਪੀਓ ਜਿਵੇਂ ਦੀ ਵੀ ਪੀਂਦੇ ਹੋ। ਤੁਸੀਂ ਉਹਦੇ ਨਾਲ ਸਨੈਕਸ ਬਿਸਕਿਟ ਵਗੈਰਾ ਨਹੀਂ ਲੈਣੇ ਸਨੈਕਸ ਬਿਸਕਿਟ ਬਿਸਕਿਟ ਨਹੀਂ ਲੈਣੇ ਤੇ ਸਨੈਕਸ 'ਚ ਲੈਣੇ ਤੁਸੀਂ ਚਨੇ ਲੈ ਲਓ ਭੁੱਜੇ ਹੋਏ। ਜਾਂ ਫਿਰ ਆਪਣਾ ਉਹ ਲੈ ਲਓ। ਹੁੰਦੇ ਨੀ ਫੂਲ ਮਖਾਣੇ ਜਿਵੇਂ ਹੁੰਦੇ ਨੇ ਉਹਨਾਂ ਨੂੰ ਰੋਸਟ ਕਰਕੇ ਉਹ ਖਾ ਲਉ ਫਿਰ ਡਿਨਰ ਤੁਸੀਂ ਸੱਤ ਸੱਤ ਤੋਂ ਅੱਠ ਦੇ ਵਿੱਚ ਕਾਰ ਲੈਣੈ।
ਹਾਂਜੀ ਭੈਣਜੀ ਅਗਰ ਲੇਟ ਕਰਾਂਗੇ ਫਿਰ ਨਹੀਂ ਰੂਟੀਨ ਸਾਡੀ ਸੈਟ
ਹਾਂਜੀ ਹਾਂਜੀ ਲੇਟ ਨਾਈਟ ਡਿਨਰ ਬਿਲਕੁੱਲ ਨਹੀਂ ਕਰਨਾ ਤੁਸੀਂ ਸੱਤ ਔਰ ਅੱਠ ਦੇ ਵਿੱਚ ਡਿਨਰ ਬਿਲਕੁੱਲ ਕਰ ਲੈਣਾ ਏ। ਤਾਂ ਉਸ ਤੋਂ ਬਾਅਦ ਤੁਸੀਂ ਹਾਂਜੀ ਹਾਂਜੀ, ਉਸ ਤੋਂ ਬਾਅਦ ਤੁਸੀਂ ਕੁਛ ਚੂਰਨ ਵਗੈਰਾ ਬਣਾਓ। ਜਿਵੇਂ ਅੱਜ ਕੱਲ੍ਹ ਬਣਦਾ ਏ ਜਵੈਣ ਜੀਰਾ ਕਾਲਾ ਨਮਕ ਸਾਰਾ ਮਿਕ। ਮਿਕਸ ਕਰਕੇ ਇੱਕ ਚੂਰਨ ਬਣਦੈ ਉਹ ਬਣਾਓ। ਤੇ ਤੁਸੀਂ ਉਸ ਤੋਂ ਬਾਅਦ ਉਹ ਖਾ ਲੈਣਾ ਵੇ। ਖਾ ਕੇ ਗਰਮ ਪਾਣੀ ਪੀ ਕੇ ਤੇ ਸੋ ਜਾਣਾ ਭੈਣ ਜੀ ਸਹੀ ਦੱਸਿਆ। ਮੈਨੂੰ ਇਹ ਡਾਇਟ ਪਲੈਨ ਸਹੀ ਸੀ ਸਾਰਾ।
ਇਹ ਤਾਂ ਬਿਲਕੁਲ ਸਹੀ ਸੀ ਭੈਣ ਜੀ ਤੁਸੀਂ ਇਹ ਫੋਲੋ।
ਹਾਂਜੀ ਮੈਂ ਕਿਹਾ ਓਹੀਓ ਭੈਣ ਜੀ ਨੂੰ ਪੁੱਛਾ ਭੈਣ ਜੀ ਤੇ ਜਿਮ ਜਾਂਦੇ ਨੇ ਨਾ।
ਹਾਂਜੀ ਭੈਣ ਜੀ ਇਹ ਤਾਂ ਬਿਲਕੁਲ ਸਹੀ ਡਾਈਟ ਹੈ ਤੁਸੀਂ ਇਹੀ ਫੋਲੋ ਕਰੋਗੇ ਤਾਂ ਤੁਹਾਡਾ ਵੇਟ। ਲੂਜ਼ ਹੋ ਜਾਏਗਾ।
ਹਾਂਜੀ ਹਾਂਜੀ ਠੀਕ ਏ।
ਤੇ ਫਾਸਟ ਫੂਡ ਤਾਂ ਅਵੋਇਡ ਹੀ ਕਰੋ ਉਹ ਤਾਂ ਖਾਓ ਖਾਓ ਹੀ ਨਾ।
ਹਾਂਜੀ, ਹੋਰ ਭੈਣ ਜੀ ਤੁਸੀਂ ਸੁਣਾਓ। ਕੀ ਕਰਦੇ ਪਏ ਸੀ ਇਸ ਟਾਈਮ ਹੁਣ।
ਬਸ ਭੈਣ ਜੀ, ਕੁਛ ਵੀ ਨੀ।
ਅੱਛਾ, ਭੈਣ ਜੀ। ਚਲੋ ਭੈਣ ਜੀ, ਫਿਰ ਮੈਂ ਮਿਲਣੀ ਆਂ ਤੁਹਾਨੂੰ ਉਹ ਪੂਰਾ। ਪਰਚਾ ਵੀ ਦਿਖਾਵਾਂਗੀ। ਜਿਹੜਾ ਡਾਇਟ ਪਲਾਈਨ ਵਾਲਾ ਹੈ ਨਾ ਹੈ ਨਾ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ। ਭੈਣ ਜੀ।